ਅੱਛਾ
ਹੈਲੋ।
ਜੀ, ਸਤਿ ਸ਼੍ਰੀ ਅਕਾਲ।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
ਬਸ ਵਧੀਆ, ਤੁਸੀਂ ਦੱਸੋ ਕੀ ਕੀ ਕਰਦੇ?
ਬਸ ਕੁਛ ਨੀ, ਡਿਨਰ ਦਾ ਟਾਈਮ ਐ, ਡਿਨਰ ਕਰਕੇ ਹਟੇ ਆ। ਬੱਚਿਆਂ ਨੇ ਖਾਧਾ ਨੀ, ਬਸ। ਐਵੇਂ ਥੋੜ੍ਹਾ ਬਹੁਤਾ ਕਰਨਾ ਸੀ, ਉਹ ਕਰ ਲ ਕਿਉਂਕਿ ਸ਼ਾਮੀ ਨਾ ਮੈਂ ਪਾਸਤਾ ਬਣਾਇਆ ਸੀ। ਵਾਈਟ ਸੋਸ, ਤੇ ਸਾਰਿਆਂ ਨੇ ਉਹੀ ਖਾ ਲਿਆ ਸੀ।
ਹਮ ਵਧੀਆ। ਮੈਂ ਪੁੱਛਣਾ ਹੀ ਸੀ, ਚਲ ਮੈਂ ਕਿਹਾ ਪੁੱਛਣਾ ਕਿੱਦਾਂ ਬਨਾੰਦੇ ਹੋ ਤੁਸੀਂ? ਤਾਂ ਟੇਸਟੀ ਬਣਾਉਂਦੇ ਹੋ ਤੁਸੀਂ, ਸਵਾਦ ਬਣਾਉਂਦੇ ਹੋ। ਮੈਂ ਪੁੱਛਿਆ, ਮੈਂ ਕਿਹਾ ਚਲ ਪੁੱਛਦੀ ਹਾਂ ਕਿ, ਤੁਸੀਂ ਕਿੱਦਾਂ ਪਾਉਂਦੇ ਹੋ ਕੀ ਕੀ ਪਾਉਂਦੇ ਹੋ?
ਅ ਦੱਸਦੀ ਹਾਂ ਤੁਹਾਨੂੰ ਅਹ ਹੁੰਦਾ ਨਾ ਮੂਲ ਅਹ ਮੁਲ ਕ ਦੀਵੇ ਜਿੱਦਾਂ ਦਾ ਵੀ, ਬਟਰ ਹੁੰਦਾ ਜੋ
ਹਮ ਹਮ।
ਬਟਰ ਜੋ ਹੁੰਦਾ ਬਟਰ ਲੈਲੋ, ਮਤਲਬ ਟੂ ਟੇਬਲ ਸਪੂਨ ਲੈਲੋ ਦੋ ਟੇਬਲ ਸਪੂਨ ਜੋ ਹੁੰਦੇ ਆ।
ਹਾਂਜੀ।
ਉਹ ਸਪੂਨ ਮ ਮਮਮ ਸਾਈਜ਼ ਦੋ ਹੁਣ ਬਟਰ ਤੇ ਪਾਲੋ। ਤੇ ਬਟਰ ਦੇ ਅੰਦਰ ਅਹ ਤਿੰਨ -ਤਿੰਨ ਚਮਚ ਮੈਦੇ ਦੇ ਪਾਦੋ।
ਅੱਛਾ। ਬਟਰ ਦੇ ਵਿੱਚ
ਹਾਂ, ਤਿੰਨ ਚਮਚ। ਤਿੰਨ ਚਾਰ ਚਮਚ ਆਪਣੇ ਅਕੋਰਡਿੰਗ, ਜਿੰਨੀ ਤੁਸੀਂ ਸੋਸ ਬਨਾਨੀ ਐ। ਉਹਦੇ ਅਕੋਰਡਿੰਗ, ਤਿੰਨ ਚਾਰ ਜਾਂ ਪੰਜਨੀ ਸੋਸਬੈਨ ਬਣਾਉਣੇ ਤੁਸੀਂ ਉਸਦੇ ਅਕੋਰਡਿੰਗ ਆਪਣਾ ਵੇਸਨ ਪਾ ਦੋ, ਤੇ ਉਹਨੂੰ ਭੁੰਨ ਲਓ। ਬਟਰਚ ਉਹਨੂੰ ਭੁਨ ਲੋ, ਅੱਛੇ ਤਰੀਕੇ ਗੋਲਡਨ ਬਰਾਊਨ ਕਲਰ ਦਾ ਹੋ ਜਾਏਗਾ, ਉਹ ਮੈਦਾ।
ਹੂੰ-ਹੂੰ ਓਕੇ।
ਭੁਨੋ ਫੇਰ ਉਹਦੇ ਅੰਦਰ ਨਾ, ਦੁੱਧ ਪਾਓ।
ਮਤਲਬ ਦੁੱਧ ਕਿੰਨਾ ਪਾਨਾ ਹੇ ਮਤਲਬ ਉਹਦੇ ਅਕੋਰਡਿੰਗ।
ਅਕੋਡਿੰ ਇਨਾ ਹੋ ਦੇ ਜ਼ਿਆਦਾ ਵੀ ਨੀ ਪਾਣਾ ਇਨਾ ਬੇਸਨ, ਬੇਸਨ ਜੇ ਮੈਦੇ ਦੇ ਅਕੋਡਿੰਗ ਪਾਣਾ ਏ ਕਿ ਮਤਲਬ ਚਾਰ ਚਮਚ ਪਾਇ ਤੁਹਾਡਾ ਇੱਕ ਗਲਾਸ ਦੁਧ ਪੈ ਜਾਏਗਾ। ਹੈਲੋ!
ਓਕੇ-ਓਕੇ
ਇੱਕ ਗਲਾਸ ਦੁੱਧ ਪੈ ਜਾਏਗਾ ਜਿਨਾ ਇੱਕ-ਇੱਕ, ਜਾਂ ਇੱਕ ਔਰਤ ਦਾ ਕੱਪ ਇੱਕ ਡੇਢ ਲਲਾਸ ਪੈ ਜਾਏਗਾ
ਅੱਛਾ।
ਇੱਕ ਡੇਢ ਗਲਾਸ ਦੁੱਧ ਪੈ ਜਾਏਗਾ, ਤੇ ਉਹ ਇਕੱਠਾ ਨਹੀਂੀ ਪਾਣਾ ਜਿਵੇਂ ਇੱਕ ਦਮ ਪਾਤਾ, ਹੌਲੀ-ਹੌਲੀ ਉਹਨੂੰ- ਪਾ ਕੇ ਉਹਨੂੰ ਹਿਲਾਉਨਾ ਹੈ।
ਕਿ
ਹਾਂ, ਕਾਡਨਾ ਹਾਂ ਉਹਨੂੰ ਦੁੱਧ ਨੂੰ, ਫੇਰ ਉਹ ਦੁੱਧ ਨੂੰ ਕਾੜੋ, ਜੋ ਪੈਨ ਜਿਹੜੀ ਕੜਾਈ ਚ ਤੁਸੀਂ ਬਣਾ ਰਹੇ ਹੋ ਦੁੱਧ ਨੂੰ ਕਾੜੋ ਉਹ ਨਾ ਥਿਕ ਹੋ ਜੇ। ਜਿਵੇਂ ਮੈਦਾ ਜੇ ਪਾਓਗੇ ਤਾਂ ੳ ਥਿਕ ਕਰੀਮ ਹੀ ਜੀ ਬਣ ਜਾਏਗਾ।
ਹਾਂਜੀ
ਤੇ ਉੱਥੇ ਥਿਕ ਕਰੀਮ ਜਿ ਬਣ ਜਾਏਗਾ, ਉਹਦੇ ਅੰਦਰ ਫਿਰ ਉਹਨੂੰ ਪਕਾਓ, ਕਰੀਮ ਜ ਥੋੜਾ ਹਾਰਡਨੈਸ ਜ ਹੋ ਜਾਏਗਾ ਉਹਦੇ ਅੰਦਰ ਇਹ ਦੇਖ ਲੋ ਕਿ ਅ ਮੈਦੇ ਦੇ ਲਮਸ ਨਹੀਂੀ ਆਣੇ ਚਾਹੀਦੇ।
ਮਤਲਬ ਉਹਨੂੰ ਨਾ ਹਰਲਾਈ ਜਾਂਨਾ ਨਾਲ-ਨਾਲ
ਹਾਂ ਹਰਲਾਈ-ਹਾਂ ਹਰਲਾਈ ਜਾਓ ਉਹਨੂੰ ਤੇ ਉਹਦੇ ਅੰਦਰ ਫਿਰ ਤੁਸੀਂ ਚਿਲੀ ਫਲੇਕਸ ਪਾਦੋ।
ਅੱਛਾ
ਉਹਦੇੰ ਔਰ ਗਿਆਨੋ ਭਾਦੋ ਠੀਕ ਹੈ, ਉਹਦੇ ਅੰਦਰ ਕਾਲੀ ਮਿਰਚ ਪਾ ਲੋੋ।
ਅੱਛਾ, ਕਾਲੀ ਮਿਰਚ ਔਰ ਗੈਨੋ ਫਲੇੈਕ ਔਰ
ਚਿਲੀ ਫਲੇਕਸ ਹੂੰ, ਤੇ ਇਹ ਸੋਸ ਤੁਸੀਂ ਬਣਾ ਲਈ। ਹਨਾ, ਤੇ ਹੁਣ ਤੁਸੀਂ ਪਾਸਤਾ ਬਣਾ ਲੋ।
ਠੀਕ ਹੈ, ਉਹ ਬੋਆਇਲ ਕਰ ਲਿਆ ਆਪਾਂ ਇੱਕ ਸਾਈਡ,
ਬੋਇਲ ਕਰਕੇ ਕੀ ਕਰੋ ਅ ਜਿਵੇਂ ਨੋਰਮਲ ਪਾਸਤਾ ਬਣਾਈ ਦਾ- ਮਤਲਬਨ ਉਹੀ ਜਿਵੇਂ ਓਇਲ ਵਿਚ ਸਾਰੀ ਵੈਜਿਸ ਕੱਟ ਕਰਕੇ, ਸਾਰੀ ਮਤਲਬ ਸਬਜ਼ੀਆਂ ਕੱਟ ਕਰਕੇ। ਉਹਨੂੰ ੋੱਟ ਕਰਲਓ ਉਹਨੂੰ ਐਵੇਂ ਹਲਾਾਲੋ ਉਹਦੇ ਅੰਦਰ ਆਪਣੇ ਅਕੋਰਡਿੰਗ ਸਾਰੀ ਨਮਕ ਮਸਾਲੇ ਪਾ ਦੋ ਨਮਕ, ਮਸਾਲਾ, ਗਰਮ ਮਸ- ਸਾਲਾ, ਮੈਗੀ ਮਸਾਲਾ।
ਮਤਲਬ ਜਿਹੜੇ ਵੀ ਮਸਾਲੇ ਹੈ ਤੁਸੀਂ ਪਾ ਸਕਦੇ ਹੋ ਭਾਵੇਂ ਹਨਾ ਸਵਾਦ ਦੇ ਲਈ ਜਿਹੜਾ ਹੂੰ ਹ ਹੂੰ।
ਬਣਾਦੇ ਹੋ ਉਵੇਂ ਬਣਾ ਲੋ ਸਾਰੀ ਸੋਸਿਸ ਪਾਲ ਲੋ ਜਿਵੇਂ ਤੰਦੂਰੀ ਮਿਉਨਿਸ ਪਾਾਲ ਲੋ ਹਨਾ, ਸੋਇਆ ਸੋਸ ਸੋਯ ਸੋਸ ਨੀ ਪਾਓ ਕਿਉਂਕਿ ਵਾਈਟ ਸੋਸ ਹੈ ਤੇ ਸੋਇਆ ਸੋਸ ਨਾ ਪਾਉਣਾ ਕੈਚਅਪ ਪਾ ਲੋੋ, ਪਾਸਤਾ ਮਸਾਲਾ ਪਾ ਲੋ, ਮਓਨੀਸ ਪਾਾਲੋ ਤੇ ਉਹ ਪਾ ਕੇ ਅ ਪਾਸਤਾ ਵੱਲ ਨੂੰ ਤੜਕਾ ਲਾ ਲੋ ਫੇਰ ਓਹੀ ਪਾਸਤੇ ਨੂੰ ਉਹ ਪਾਸਤੇ ਦੇ ਅੰਦਰ ਜੋ ਸੋਸ ਬਣਾਈ ਏ ਨਾ ਉਹਨੂੰ ਉਹਦੇ ਅੰਦਰ ਪਾ ਦੋ
ਪਾਸਤਾ ਨੂੰ ਪਾ ਦੇਣਾ ਉਹਦੇ ਵਿੱਚ
ਹਮ ਯ ਸੋ ਸੋਸ ਨੂੰ ਪਾਸਤਾ ਪਾਦੋ
ਹਾਂ ਮਤਲਬ ਜੋ ਦੋਵੇ ਕਰ ਸਕਦੇ ਹਾਂ ਮਿਕਸ ਕਰ ਰ
ਕਰਲੋ ਦੋਨਾਂ ਨੂੰ ਉਹ ਬਸ ਫਿਰ ਉਹਦੇ ਅੰਦਰ ਤੁਸੀਂ ਚੀਜ਼ ਪਾਉਣਾ ਚਾਹੋ ਚੀਜ਼ ਪਾ ਸਕਦੇ ਹੋ ਮੈਂ ਚੀਜ਼ ਦੇ ਸਲਾਈਸਿਸ ਪਾਦੀ ਹਾਂ ਚਾਰ ਚੀਜ਼ ਦੇ ਸਲਾਈਸ ਪਾਦੀ ਹੈ ਮੈਂ ਔਰ ਉਹਨੂੰ ਥੋੜਾ ਉਹਦੇ ਉਤੇ ਵਾਈਟ ਵਾਲੀ ਮਿਊਨੀਸ ਪਾ ਦਿੰਣੀ ਆ ਕਰੀਮ ਕੀਮੀ ਬਣਾਉਣ ਵਾਸਤੇ ਤੇ ਉਹਨਾ ਨੂੰ ਉਹਨੂੰ ਥੋੜੀ ਦੇਰ ਸਟੀਮ ਵਿੱਚ ਰੱਖਦੋ ਤਾਂ ਕਿ ਚੀਜ਼ ਪੂਰੀ ਪਿਗਲ ਜਾਏ ਹਨਾ ਤੇ ਉਹਦੇ ਉੱਤੇ ਮੈਂ ਫੇਰ ਥੋੜੀ ਓਰਗੇਨੋ ਨੂੰੋ ਛੜਕਣੀਆਂ ਤੇ ਮੈਂ ਥੋੜਾ ਉਹਦੇ ਉੱਤੇ ਪੈਰੀ ਪੈਰੀ ਮਸਾਲਾ
ਹਾਂ ਪੈਰੀ ਪੈਰੀ ਵੀ ਹੁੰਦਾ ਹਮ ਸਪਾਈਸੀ ਕਰਨ ਦਾ ਹਮ
ਥੋੜਾ ਧਨੀਆ ਵੀ ਪਾ ਦਿੰਨੀ ਹੈ ਥੋੜਾ ਜਾ ਕੱਟ ਕੇ
ਹਾਂਜੀ
ਬਸ ਫਿਰ ਉਹਨੂੰ ਪੂਰਾ ਫ਼ਿਰ ਜਦੋਂ ਓਪਨ ਕਰੋ ਉਹਨੂੰ ਮਤਲਬ ਕੜਾਹੀ ਨੂੰ ਖੋਲੋ ਤੇ ਪੂਰਾ ਅੱਛੇ ਤਰੀਕੇ ਨਾਲ ਉਹਨੂੰ ਲਾ ਲੋ ਫਿਰ ਪਾਓ ਬੜਾ ਸਵਾਦ ਲੱਗਦਾ ਬਹੁਤ ਕਰੀਮੀ ਜ ਲੱਗਦਾ ਹੈ
ਵੀ ਪਾ ਕੇ
ਹਾਂ ਚੀਜ਼ ਲੱਗ ਤੁਸੀਂ ਉਹ ਖਾਧੇ ਹੋਣਗੇ ਨਾ ਫ ਅੱਛਾ ਲੱਗਦਾ ਬਹੁਤ ਕੀ ਕਹਿੰਦੇ ਆ ਉਹ ਖਾੇ ਨੇ ਤੁਸੀ ਉਹ ਕੀ ਕਹਿੰਦੇ ਨੇ ਉਹ ਕਿਹੜੇ ਹੁੰਦੇ ਆ ਤੰਦੂਰੀ ਮੋਮੋਜ ਹੁੰਦੇ ਆ ਨਾ
ਹਾਂ ਹਾਂ
ਦੇ ਉਹ ਹੁੰਦਾ ਇੱਕ ਨਾ ਮੋਮੋਜ਼ ਮੈਂ ਖਾਧੇ ਮੈਨੂੰ ਨਾਮ ਨੀ ਆਦਾਂ ਆ ਰਿਹਾ ਸੇਮ ਕਰੀਮ ਹੁੰਦੀ ਬਸਦੇ ਅੰ ਅਸੀਂ ਪਾਸਤਾ ਪਾਦੇ ਹ ਉਹ ਲੋਕ ਮੋਮੋਜ ਪਾਦੇ ਆ
ਅੱਛਾ ਅੱਛਾ ਠੀਕ ਹੈ ਓਕੇ ਤੇ ਮਤਲਬ ਏਦਾਂ ਮਤਲਬ ਬਣ ਜਾਂਦਾ ਕਰੀਮ ਹਨਾ
ਹਾਂ ਚੀਜ਼ ਪਾ ਚੀਜ਼ ਵੈਸੇ ਪਾਣੀ ਪਾਾਲਓ ਕਿਉਂਕਿ ਚੀਜ਼ ਨਾਲ ਕੀ ਹੁੰਦਾ ਇੱਕ ਹੋਰ ਟੇਸਟ ਜਾ ਜਾਂਦਾ
ਹਾਂ ਮਤਲਬ ਥੋੜਾ ਸਲਾਈਟ ਟੇਸਟ ਹੋ ਜਾਂਦਾ ਨਾ ਫਿਰ ਹਾਂ
ਉਹਦੇ ਨਾਲ ਤਾਂ ਚੀਜ਼ ਪਾ ਲੈਣੀ ਚਾਹੀਦੀ ਹੈ ਬਾਕੀ ਉਹੀ ਐਵੇਂ ਇੰਨਾ ਕੋਈ ਔਖਾ ਹੈ ਨੀ ਬਸ ਵਾਈਟ ਸੋਸ ਬਣਾ ਲੋ ਉਹ ਵੀ ਬਣਾਉਣੀ ਸੌਖੀ ਹੈਨੀ ਔਖੀ ਤੇ ਹੈ ਨੀ
ਅ ਮੱਖਣ ਤੁਸੀਂ ਦੱਸਿਆ ਤੇ ਫਿਰ ਮੈਂ ਮੈਦਾ ਦੱਸਿਆ ਤੁਸੀਂ ਦੁੱਧ ਪਾ ਕੇ ਹਿਲਾਈ ਜਾਣਾ ਹਿਲਾਈ ਜਾਣਾ ਫਿਰ ਦੋ ਮਸਾਲੇ ਪਾ ਦੇਣੇ ਆ
ਹਾਂ ਮਸਾਲੇ ਨੀ ਚਿਲੀ ਫਲੇਕਸ ਔਰਗੈਨੋ ਪਾ ਦੋ ਬਸ ਉਹਦੇ ਅੰਦਰ ਨਾ ਪਾ
ਹਾਂ-ਹਾਂ,
ਬਸ ਉਹੀ ਓਦਾਂ ਬਣਾ ਲੋੋ, ਸਵਾਦ ਲੱਗਦਾ ਵੈਸੇ ਹਵਾਈ ਚ ਅ ਪਲ ਪਾਸਤੇ ਤੋਂ ਬੋਰ ਹੋ ਜਾਂਦਾ ਇਨਸਾਨ, ਫੇਰ ਇਹ ਬਣਾ ਲਏ,
ਤੋਂ ਬੋਰ ਹੋ ਜਾਂਦਾ ਕੁਛ ਚੀਜ਼ ਹੀ ਜਾਂ ਕੁਛ ਕ੍ਰੀਮੀ,
ਹਾਂ ਉਹੀ ਬਣਾ ਸਕਦਾ, ਤੇ ਮੈਂ ਵੈਸੇ ਇੰਨਾ ਬਣਾ ਕੇ ਨਹੀਂ ਦਿੰਦੀ ਕਿਉਂਕਿ ਇਹ ਬਹੁਤ ਜ਼ਿਆਦਾ ਮੈਦਾ ਹੋ,
ਹਾਂ ਮੈਂਦਾਂ ਹੋ ਜਾਂਦਾ ਨਾ ਫਿਰ, ਕਰੀਮ 'ਚ ਵੀ ਚੀਜ਼ ਚੀਜ਼ ਫੈਟ ਹੋ ਜਾਂਦੀ ਜ਼ਿਆਦਾ,
ਹਾਂ ਤੇ ਇਸ ਕਰਕੇ ਮੈਂ ਇਹਨਾ ਤੋਂ ਨੀ ਬਣਾਦੀ ਕਦੀ-ਕਦੀ ਬਣਾਨੀ ਆ,
ਕਦੀ-ਕਦੀ ਹਾਂ ਕਦੀ-ਕਦੀ ਹੁੰਦਾ ਏਦਾਂ ਦੀਆਂ ਚੀਜ਼ਾਂ ਤਾਂ ਕਦੀ,
ਹਾਂ ਕਦੀ-ਕਦੀ ਨਾ ਐਵੇਂ ਦੀ ਚੀਜ਼ਾਂ ਨਾਲ ਕਰੇਵਿੰਗ ਆ ਜਾਂਦੀ ਹੈ ਤੇ ਬਸ ਕਦੀ-ਕਦੀ, ਦੀ ਬਣਾਦੀ ਹਾਂ ਮੈਂ, ਤੇ ਫੇਰ ਇੱਕ ਟੇਸਟ ਚੇਂਜ ਹੋ ਜਾਂਦਾ ਐ।
ਹਾਂਜੀ ਇਹ ਤੇ ਹੈ ਰੋਜ਼ ਇੱਥੇ ਦਾ ਮਤਲਬ ਮੈਂ ਕੁਛ ਪੁੱਛੋ ਨਾ ਦਾਲ ਹੀ ਦਾਲ ਦਾਲ ਹੀ ਰਾਤ ਬਣਦੀ ਦਾਲ ਹੈ ਤੇ ਦੁਪਹਿਰੇ ਚਲੋ ਜਿਹੜੀ ਸਬਜ਼ੀ ਬਣਦੀ ਹੈ ਉਹ ਤੋਂ ਬੰਦਾ ਅੱ ਜਾਂਦਾ ਆਲੂ ਜਾਂ ਕੁਛ ਟੀਂਡੇ
ਹਾਂ, ਜਾਂ ਦਾਲ ਟਿਡੇ ਤੋਰੀ ਇਹੀ ਸਭ ਚੀਜ਼ਾਂ ਖਾ-ਖਾ ਕੇ ਨਾ ਬੰਦਾ, ਬਾਜ਼ਾਰ ਵਿਚ ਵੀ ਕੁਛ ਨੀ ਹੈ ਮਾਰਕੀਟ ਵਿਚ ਵੀ ਇਹੀ ਸਾਰੀ ਸਬਜ਼ੀਆਂ ਦੇ
ਹੋਰ ਕੀ ਹੋਰ ਕੀ?
ਹੁਣ ਬੰਦਾ, ਐਸੀ ਸਬਜ਼ੀਆਂ ਖਾ-ਖਾ ਕੇ ਅਕ ਜਾਂਦਾ ਤੇ ਫੇਰ ਮੈਂ ਥੋੜਾ ਇਹ ਅੱਜ ਦੇ ਦਿਨ ਨਾ ਥੋੜਾ ਮੈਂ ਵੀ ਰੱਖਣੀ ਹੈ ਕਿ ਥੋੜਾ ਅੱਛਾ ਜਾ ਕੁਛ ਖਾ ਲਿਆ ਕਿਉਂਕਿ ਇੱਕ ਦਿਨ ਚੀਰਦੇ ਠੀਕ ਲੱਗਦਾ ਏ,
ਹੂੰ, ਚਲੋ ਮੈਂ ਬਣਾਵਾਂਗੀ ਹਾਂ ਮਤਲਬ ਮੈਂ ਨਾ ਉਹ ਵੀ ਬਣਾਇਆ। ਸੀ ਕੀ ਕਹਿੰਦੇ ਹੈ ਇਡਲੀ ਬਣਾਈ ਸੀ ਸਟਵਡ ਇਡਲੀ ਬਣਾਈ ਸੀ।
ਅੱਛਾ ਸਟਾਫ-ਸਟਾਫ ਇਟਲੀ ਕਿਵੇਂ ਬਣਾਈ ਸੀ?
ਸਟਾਫ ਇਲੀ ਜਿਵੇਾਂ ਮਤਲ ਹੁ ਜਿਵੇ ਢੋਕਲਾ ਬਣਾਦੇ ਆ ਬਟ ਉਹ ਸਿੰਪਲ ਹੁੰਦਾ ਓਦਾਂ ਹੀ ਸਾਂਚੇ ਚ ਨਾ ਜਿਵੇਂ ਇੱਕ ਲੇਅਰ ਪਾ ਕੇ, ਤੇ ਉੱਥੇ ਮਿਸ ਪਾ ਕੇ ਫਿਰ ਦੂਜੀ ਲੇਅਰ ਪਾ ਦੇਣੀ ਹੈ।
ਅ ਅੱਛਾ-ਅੱਛਾ, ਅੱਛਾ-ਅੱਛਾ ਸਮਝ ਗਈ ਸਮਝ ਗਈ ਮਤਲਬ ਤੁਸੀਂ ਬੈਟਰ ਪਾਓਗੇ ਪਹਿਲੀ ਲੇਅਰ ਪਾਓਗੇ ਤੇ ਉਹਦੇ ਉੱਤੇ ਜਿਹੜ ਸਮਾਨ ਕਿਹੜਾ ਪਾਉਂਦੇ ਹੋ
ਅਹ ਜਿਵੇਂ ਨਹੀਂ ਮਤਲਬ ਜਿਦਾਂ ਹੁਣ ਆਪਾਂ ਬੈਟਰ ਬਣਾਉਂਦੇ ਹਾਂ ਨਾ ਇਡਲੀ ਦਾ ਤੇ ਉਹ ਤਾਂ ਚਲੋ ਸੂਜੀ ਔਰ ਦਾਲ ਦਾ ਜਾਂ ਬਣ ਜਾਂਦਾ ਹਨਾ ਤੇ ਮਤਲਬ ਮਿਸ ਤੁਸੀਂ ਆਲੂ ਦੀ ਵੀ ਲੈ ਸਕਦੇ ਹੋ ਜਾਂ ਉਹੱਦਾਂ ਵੀ ਲੈ ਸਕਦੇ ਹੋ ਸਿੰ ਕਪਲ ਮਿਰਸ਼ ਪਿਆਜ਼ ਟਮਾਟਰ ਸਬਜ਼ੀਆਂ ਵੀ ਸਕਦੇ ਹੋ ਅਤੇ ਉਹਨੂੰ ਕ ਮਲਾਈ 'ਚ ਕਰ ਲਓ ਜਿਵੇਂ ਆਪਾਂ ਟੋਸਟ ਬਣਾਉਂਦੇ ਹਾਂ ਟੋਸਟ ਲਈ ਅਤੇ ਉੱਦਾਂ ਹੀ ਉਹ ਚੀਜ਼ ਬਣਾ ਲੋ ਤੇ ਉਹਦੇ ਵਿੱਚ ਸਟਫ ਕਰ ਦੋ ਕਲੀਅਰ ਪਾ ਕੇ ਅਤੇ ਫਿਰ ਉੱਤੋਂ ਇਹ ਦੂਜੀੇ ਪਾ ਦੋ ਮਤਲਬ ਠੀਕ ਕਲੀਅਰ ਹੋਣੀ ਚਾਹੀਦੀ ਹੈ ਪਤਲਾ ਪਤਲਾ ਨਾ ਹੋਏ ਜ਼ਿਆਦਾ ਕਿ ਉਹ ਮਤਲਬ ਹੋ ਜਾਏ ਡਿਜ਼ੋਲਵ ਓਦਾਂ ਨਾ ਹੋਏ ਪਤਲਾ ਪਤਲਾ ਥੋੜ੍ਹੀ ਥਿਕ ਲੇਅਰ ਹੋ ਜਾ ਹੋ ਜਾਣੀ ਚਾਹੀਦੀ
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ
ਸਬਜ਼ੀਆਂ ਬਾਹਰ ਨੀ ਆਉਣਗੀਆਂ ਨਾ ਮਤਲਬ ਫਿਰ ਠੀਕ ਲਲੇਅਰ ਉੱਤੇ ਬਣ ਜਾਏਗੀ ਫੇਿਰ ਸਟੀਮ ਹੋ ਕੇ ਤਾਂ ਲੇਅਰ ਭੁੱਲੀ ਜਾਂਦਾ ਸੂਜੀ ਫੂਲ ਜਾਂਦੀ ਹੈ ਅਤੇ ਫਿਰ ਫਲੱਫੀ ਫਲੱਫੀ ਜੋ ਬਣ ਜਾਂਦਾ ਵਿੱਚ ਸਫ ਡੀਡਲੀ ਬਣ ਜਾਂਦੀ ਹੈ
ਹਾਂ ਇਹ ਵੀ ਸਵਾਦ ਲੱਗਦੀ ਹੁੰਦੀ ਆ ਇਡਲੀ ਵਗੈਰਾ ਤਾਂ ਵੈਸੇ ਬੜੀ ਜ਼ਮੀ ਲੱਗਦੀ ਹੈ ਇੱਕ ਤਾਂ ਲਾਈਟ ਹੁੰਦੀ ਏ ਖਾਣੀ ਚ ਹੈਲ ਦੀ ਵੀ ਹੁੰਦੀ ਹੈ
ਹਮ
ਵਧੀਆ ਲੱਗਦੀ ਹੈ ਫਰਮ ਫਰਮੈਂਟਡ ਜੋ ਇਹ ਚੀਜ਼ਾਂ ਹੁੰਦੀਆਂ ਨਾ ਸਹੀ ਲੱਗਦੀਆਂ ਜਿਵੇਂ
ਹਾਂ ਏਦਾਂ ਹੀ ਢੋਕਲਾ ਵੀ ਅੱਛਾ ਲੱਗਦਾ ਸੋਫਟ ਸੋਫਟ ਸਾਊਥ ਇੰਡੀਅਨ ਹਮ ਹਮ
ਮੈਂ ਆਪਣੇ ਨਾਨਕੇ ਗਈ ਦੀ ਸੀ ਉੱਥੇ ਮੈਂ ਕਿਸੇ ਦੇ ਘਰ ਗਈ ਸੀ ਉੱਥੇ ਮੈਂ ਢੋਕਲਾ ਖਾਦਾ ਹਾਏ ਇੰਨਾ ਸਵਾਦ ਢੋਕਲਾ ਇੰਨਾ ਸਵਾਦ ਮੇਰਾ ਹੋਰ ਖਾਣ ਤੇ ਜੀਅ ਕਰਦਾ ਹੈ ਮੈਂ ਕ ਨਹੀਂ ਕਿਸੇ ਦੇ ਘਰ ਆਏ ਦੇ ਆ ਹਾਂ ਚਲੋ ਜੀ ਠੀਕ ਹੈ ਆਣਾ ਚੱਕਰ ਲਾ ਜੀ ਓਕੇ ਓਕੇ ਸਤਿ ਸ਼੍ਰੀ ਅਕਾਲ